ਅਸੀ ਕਾਲ ਜੀ।
ਸਾਸੀ ਕਾਲ ਭਾਜੀ, ਹੋਰ ਕੀ ਹਾਲ ਨੇ?
ਵਧੀਆ ਜੀ, ਤੁਸੀਂ ਸੁਣਾਓ?
ਆਪਾ ਵੀ ਵਧੀਆ।
ਹੋਰ ਸਭ ਵਧੀਆ, ਹੋਰ ਕੀ ਕਰਦੇ ਪਏ ਓ?
ਦਹੋਰ ਭਰਾਵਾ ਲੇਟੇ ਦੇ ਆ ਆਰਾਮ ਨਾਲ।
ਅੱਛਾ ਜੀ।
ਹੋਰ ਤੁਸੀਂ ਕੀ ਕਰ ਰੇ ਓ?
ਮੈਂ ਹੋਣੇ ਰੋਟੀ ਖਾ ਕੇ, ਸੈਰ ਕਰਕੇ ਤੇ ਥੱਲੇ ਆਇਆ ਵਾਂ।
ਐ ਥੱਲੇ ਆਏ ਓ ਸੈਰ ਕਰਕੇ।
ਹਾਂਜੀ।
ਸੇਲੀ-ਸੁਲੀ ਨਾਲ ਗੱਲ ਨੀ ਕੀਤੀ ਅੱਜ?
ਨਈਂ ਹੈਗੀਏ ਈ ਨੀ ਤੇ ਗੱਲ ਕਿੱਥੋਂ ਕਰਨੀ ਏ।
ਲੈ ਬਣਾਓ ਫੇਰ, ਕੇੜੀ ਕਲਾਸ ਚ ਹੋ ਗਏ ਓ?
ਮੈਂ ਕੋਲਜ ਜਾਨਾਂ, ਬੀ ਐੱਸ ਈ ਕਰਦਾ ਪਿਆਂ।
ਕੋੌਲੇਜ ਜਾਕੇ ਸੇਲੀ ਨੀ ਹਜੇ ਤਕ?
ਓ ਛੱਡੋ ਪਰੇ ਯਾਰ ਸੇਲੀ ਆਲੀ ਵੀ।
ਐ ਝੂਠੀ ਗੱਲ ਏ।
ਨਈਂ-ਨਈਂ ਹੈਗੀ।
ਹੈ ਨੀਂ! ਬੰਨੀ ਨੀ ਯਾ ਬਣਾਈ ਨੀ?
ਬਣਾਈ ਨੀ, ਟੈਮ ਨੀ ਲੱਗਾ ਪੜ੍ਹਦੇ ਈ ਰੈ ਗੇ।
ਓ ਹੋ, ਓ ਕੰਮ ਹੋ ਆ ਜੇੜੀ ਰੀਲ ਚੱਲਦੀ ਏ। ਅਸੀਂ ਪੱਗਾਂ ਸਜਾਂਦੇ ਰੈ ਗੇ ਤੇ ਓ ਪਟਕੇ ਚ ਈ ਕੰਮ ਕਰ ਗਏ।
ਹਾਂਜੀ-ਹਾਂਜੀ।
ਚਲੋ ਫਿਰ ਤੁਆਡੇ ਨਾਲ ਤੇ ਹੋ ਗਯਾ, ਮਾੜੀ ਹੋ ਗੀ ਫੇਰ।
ਚਲੋ ਕੁਛ ਨਹੀਂ ਹੁੰਦਾ ਉਹ ਰੱਬ ਦੇ ਰੰਗ ਨੇ।
ਰੱਬ ਦੇ ਰੰਗ, ਰੰਗ ਤੇ ਆਪਣੇ ਈ ਨੇ, ਬਨਾਣੇ ਪੈਂਦੇ ਨੇ ਰੰਗ।
ਆਓ ਫੇਰ ਲਾਓ ਚੱਕਰ ਇੱਧਰ ਵੀ।
ਲਾਵਾਂਗੇ-ਲਾਵਾਂਗੇ।
ਜਾਂਦੇ ਪੈ ਓ ਫੇਰ ਛੁੱਟੀਆਂ ਚ ਕਿਤੇ ਜਾਂ ਨਹੀਂ।
ਨਹੀਂ ਆਪਣਾ ਕਿੱਥੇ ਜਾਣਾ ਸਾਡੇ ਕੱਲ੍ਹ ਦੀ ਛੁੱਟੀਆਂ ਅਪਾ ਹੁਣ ਕੰਮ ਕਾਰਾ ਈ ਚ ਫਸ ਗਏ ਦੇ ਆਂ।
ਅੱਛਾ ਜੀ, ਯਾਰਾਂ ਦੋਸਤਾਂ ਨਾਲ ਜਾਂਦੇ ਨੀ ਘੁੰਮਣ।
ਨਹੀਂ ਆਪਣਾ ਘੱਟ ਹੋਇਆ ਯਾਰਾ ਦੋਸਤ ਤੇ ਅੱਜੇ ਕਾਲਜ ਆਲੇ ਨੇ। ਉੰਨਾ ਪੇਪਰ ਬੁੱ ਚੱਲਦੇ ਪਏ ਨੇ ਫਾਈਨਲ, ਇਸ ਕਰਕੇ। ਉਹ ਇੱਕ ਨਾਲੇ ਕੰਮ ਤੇ ਲੱਗ ਗਿਆ ਹੁਣ, ਹੁਣ ਦੋ ਦਿਨ ਹੋਏ ਕੰਮ ਚ ਲੱਗੇ। ਆਪਣਾ ਸ਼ਡਿਊਲ ਉਹੀ ਸਵੇਰੇ ਦਸ ਵਜੇ ਉੱਠੀ ਦੈ। ਫੇਰ ਦਾ-ਫੈਕਟਰੀ ਚੱਲ ਜਾਇ ਦੈ। ਹੁਣ ਉਓਥੋਂ ਕੰਮ-ਕੁਰ ਕਰਕੇ ਤਿੰਨ ਚਾਰ ਵਜੇ ਆਈ ਦੈ।
ਮੈਂ ਵੀ ਹੁਣ ਸੋਚਦਾ ਵਾਂ ਕਿ ਨੌਕਰੀ ਵਗੈਰਾ ਕਰਾਂ ਪਰ ਮੈਨੂੰ ਪਤਾ ਨਹੀਂ ਲੱਗਦਾ ਵਾ ਮੈਂ ਕਿਹੜੀ ਨੌਕਰੀ ਨੌਕਰੀ ਕਰਾਂ।
ਜੋ ਤੁਹਾਡੀ ਫੀਲਡ ਦੀ ਐ ਉਹੀਓ ਕਰੋਗੇ।
ਉਹੀ ਮਤਲਬ ਮੇਰੀ ਫੀਲਡ ਹੈਗੀ ਆ ਨਾ ਸਾਇੰਸ ਵਗੈਰਾ ਦੀ ਫੀਲਡ ਮੈਨੂੰ ਸਮਝ ਨਹੀਂ ਆਂਦਾ ਪਿਆ ਮਤਲਬ ਸਾਇੰਸ ਦੀ ਫੀਲਡ ਚ ਐੱਡੀ ਨੌਕਰੀਆਂ ਨੇ। ਮੈਨੂੰ ਚਾਹੀਦੀ ਐ ਕਿ ਚ ਜੀਰ ਚ ਜ਼ਿਆਦਾ ਪੈਸੇ ਬਣਦੇ ਹੋਣ।
ਸੋਫ ਸਾਇੰਸ ਦੇ ਵਿੱਚ ਤੇ ਉਹ ਸੋਫਟਵੇਅਰ ਵਗੈਰਾ ਕਰ ਲੋ ਜਾਂ ਲੈਂਗੁਏਜ ਲੂੰਗੁਏਜ ਸਿੱਖ ਲੋ ਕੋਈ। ਪਾਈਥਨ ਪੁਇਥੋਨ।
ਕੰਪਿਊਟਰ ਲੈਂਗੁਏਜ
ਹੁੰ।
ਮੈਂ ਸੋਚਦਾ ਪਿਆ ਕੰਪਿਊਟਰ ਕੋਰਸ ਕਰਾਂ, ਹੈਗਾ ਕੋਈ ਫਾਇਦਾ?
ਕੰਪਿਊਟਰ ਕੋਰਸ ਵਿੱਚ ਇਹ ਹੋ ਸਕਦਾ ਤੁਸੀਂ ਆਪਣੀ ਟਾਈਪਿੰਗ ਸ ਟਾਈਪਿੰਗ ਸਕਿੱਲ ਦੀ ਕਰ ਸਕਦੇ ਹੋ। ਜਾਂ ਨਾਰਮਲ ਬੇਸਿਕ ਕੋਰਸ। ਕਰ ਲੋ ਜੀਦੇ ਚ ਟੈਲੀ ਟੂਲੀ ਸਾਡੇ ਕਲੀਅਰ ਹੋ ਜੇ, ਐਕਸਲ ਵਗੈਰਾ ਆ ਜੇ ਆਪਣਾ।
ਮਤਲਬ ਕੰਪਿਊਟਰ ਕੋਰਸ ਚ ਬੇਸਿਕ ਹੀ ਸਿੱਖਾਂਦੇ ਨੇ।
ਨਹੀਂ ਕੋਰਸ ਆਪਣੇ ਹੱਥ ਹੁੰਦਾ ਥ੍ਰਰੀ ਮੰਥ ਦਾ ਬੇਸਿਕ ਕੋਰਸ ਹੁੰਦਾ ਐ। ਤੇ ਸਿਕਸ ਮੰਥ ਈ ਚ ਟੈਲੀ ਟੂਲੀ ਆ ਜਾਂਦੀ ਐ। ਫੇਰ ਉਸ ਤੋਂ ਬਾਅਦ ਲੈਂਗੁਏਜ ਸ਼ੁਰੂ ਹੋ ਜਾਂਦੀ ਐ ਜਾਵਾ, ਸੀ ਪਲੱਸ ਪਲੱਸ। ਪਾਈਥਨ ਵਗੈਰਾ।
ਅੱਛਾ, ਮਤਲਬ ਤੁਹਾਡੇ ਹਿਸਾਬ ਨਾਲ ਫਾਇਦਾ ਐ ਜਾਂ ਨਹੀ।
ਫਾਇਦਾ ਹੈ, ਹਰ ਚੀਜ਼ ਅੱਜ ਦੇ ਟਾਈਮ ਫਾਇਦਾ ਹੀ ਐ ਚੀਜ਼ਾਂ ਦਾ।
ਕਈ ਮੇਰੇ ਯਾਰ ਕਹਿੰਦੇ ਵੀ ਆ ਕਿ ਅੱਜ ਕੱਲ੍ਹ ਸਾਇੰਸ ਦੀ ਫੀਲਡ ਤੇ ਰੁਲ ਗਈ ਦੀ ਐ, ਇੱਧਰ ਹੋ ਟਲ ਮੈਨੇਜਮੈਂਟ ਦਾ ਬੜਾ ਚੱਲਿਆ ਦਾ।
ਹੋਟਲ ਮੈਨੇਜਮੈਂਟ ਵੀ ਆਪਣੀ ਜਗਾ ਵਧੀਆ। ਹੋਟਲ ਮੈਨੇਜਮੈਂਟ ਚ ਐ ਹੈ ਤੁਹਾਨੂੰ ਹੋਟਲਾਂ ਚ ਜਾ ਕੇ ਕੰਮ ਕਰਨਾ ਪਏਗਾ। ਜਿੱਦਾਂ ਵੇਟਰ ਸਾਡੇ ਕੋਲ ਆਂਦੇ ਆ।
ਅੱਛਾ ਜੀ।
ਪਹਿਲੇ ਸਾਨੂੰ ਵੀ ਵੇਟਰ ਬਣਨਾ ਪਏਗਾ, ਮਲਬ ਕੀ ਆਂ ਜੇਵੇਂ ਕੋਈ ਵਧੀਆ ਗ ਟਰਿੰਗ ਹੁੰਦੀ ਏ।
ਮਲਬ ਹੋਟਲ ਮੈਂ ਕੇਨਾਂ ਪਿਆਂ ਕਿ ਚਲੋ ਬੰਦਾ ਆ ਵੀ ਕੰਮ ਕਰ ਲੇਗਾ ਪਰ ਜੋਬ ਹਾਈ ਪੇਇੰਗ ਹੋਏ ਨਾ ਫੇਰ
ਹਾਈ ਪੇ ਹੁੰਦਾ ਜਿੱਦਾਂ ਪੈਲੇ ਆਪਾਂ ਹੋਟਲ ਏੱਚ ਕੰਮ ਕਰਨੇ ਆਂ ਕਿ ਓ ਜਦੋਂ ਆ ਪਾਂ ਕੰਮ ਕਰ ਰਏ ਹੁੰਦੇ ਐ ਕਿ ਜੋ ਸਾਡਾ ਸਰ ਯਾਂ ਕੋਈ ਵੀ ਓਥੇ ਇਸ ਟੈਮ ਸਾਡਾ ਮੈਨੇਜਰ ਹੁੰਦੈ
ਹਾਂਜੀ।
ਓ ਸਾਡੇ ਕੰਮ ਨੂੰ ਵੇਖਦੈ ਕਿ ਬਈ ਐ ਬੰਦਾ ਕੀ, ਕਿਸ ਸਾਬ ਨਾਲ ਕੰਮ ਕਰ ਰਿਐ, ਓਦੀ ਸਕਿਲ ਕੀ ਚੱਲ ਰੀਂ ਏ। ਕਿ ਓ ਕਸਟਮਰ ਨੂੰ ਕਿੰਨਾ ਸੈਟਿਸਫਾਈ ਕਰਨ, ਕਰ ਚ ਕਰ ਪਾ ਰਿਐ, ਆਪਣਾ ਤੇ ਓਸ ਸਾਬ ਨਾਲ ਤੇ ਸਕੋਰ ਚੱਲਦੇ ਰੈਂਦੇ ਆ। ਫੇਰ ਮੰਨ ਲੋ ਓ ਮੰਨ ਲੈ ਸਭ ਤੋਂ ਥੱਲੇ ਛੋਟੇ ਲੈਵਲ ਤੇ ਲੱਗੈ ਫੇਰ ਓਨੂੰ ਥੋੜਾ ਉੱਪਰ ਬਨਾ ਤਾ ਜੜਾ ਮਤਲਬ ਆਪਣੇ ਭੇਜਦਾ ਬੰਦਿਆਂ ਨੂੰ ਬਈ ਐਦੇ ਕੋਲ ਜਾਓ, ਕਸਟਮਰ ਕੋਈ ਆਇਐ, ਕਸਟਮਰ ਕੋਲ ਜਾਓ। ਫੇਰ ਅਗ ਦਾ ਲੈਵਲ ਵੱਧਦੇ ਨੀ। ਫੇਰ ਜੋ ਸਿਲੈਕਟ ਹੁੰਦੇ ਆ, ਫੇਰ ਓ ਅੱਗੇ ਹੋਟਲਾਂ 'ਚ ਭੇਜਦੇ ਆ। ਹੁਨ ਜਿੱਦਾਂ ਇੱਕ ਹੋਟਲ ਦਾ ਮੈਨੇਜਰ ਹੁੰਦੈ, ਓ ਸਭ ਤੋਂ ਪੈਲੇ ਫਲੱਸ਼ਾਂ ਵਗੈਰਾ ਵੀ ਸਾਫ਼ ਕਰਦੈ। ਫੇਰ ਓਨੰ ਥੋੜਾ ਭਾਂਡਿਆਂ ਤੇ ਲਾ ਦੇਨਗੇ, ਫੇਰ ਸ਼ੈਫ ਤੇ ਵੀ ਲਾਣਗੇ, ਐਂਦਾ ਕਰ ਕਰਕੇ ਥੋੜਾ ਓਦਾ ਲੈਵਲ ਕਰਦੇ ਆ ਤੇ ਏੱਕ ਬੰਦੇ ਨੂੰ ਸਾਰਾ ਕੰਮ ਆਣਾ ਚਾਈਦੈ।
ਅੱਛਾ, ਤਾਂ ਮਤਲਬ ਕੰਪਲੀਟ ਮੰਨਿਆ ਜਾਂਦੀ ਏ ਹੋਟਲ ਮੈਨੇਜਮੈਂਟ।
ਫੇਰ ਓ ਹੁੰਦਾ ਏ ਕਿ ਬੰਦਾ ਕਲੀਅਰ ਐ ਵੀ ਕੰਮ ਕਾਫੀ ਪਾਪੜ ਵੇਲਨੇ ਪੈਂਦੇ ਆ ਬੰਦੇ ਨੂੰ। ਹਰ ਕੰਮ ਮੇਂ ਮਿਹਨਤ ਤੇ ਹੈ, ਕੋਛ ਹੀ ਕਰ ਲੋ ਚਾਏ
ਤੇ ਆਈ ਟੀ ਸੈਕਟਰ ਦਾ ਕੀ ਹਿਸਾਬ ਕਿਤਾਬ ਏ, ਪਤੈ ਤੁਆਨੂੰ ਕੋਛ।
ਆਈ ਟੀ ਸੈਕਟਰ ਦਾ ਹਜੇ ਕੋਛ ਨੀ ਪਤਾ ਮੈਨੂੰ। ਮੈਨੂੰ ਬਸ ਐਈਯੋ ਪਤੈ ਜੇੜੇ ਸੋਫਟਵੇਅਰ ਆਲੇ ਕੰਮ ਚੱਲ ਰੇ ਨੇ
ਤੇ ਜੇ ਆਪਾਂ ਮਤਲਬ ਇਲੈਕਟ੍ਰੀਸ਼ੀਅਨ ਦੀ ਫੀਲਡ 'ਚ ਜਾ
ਇਸ ਟੈਮ ਅਗਰ ਜਿਆਦਾ ਚਲਦਾ ਪਿਐ ਡਿਜ਼ੀਟਲ ਸਕਿਲਸ ਵਗੈਰਾ ਪ ਵੀ ਕੰਮ ਚੱਲ ਰਹੇ ਨੇ ਐ ਓਨਲਾਈਨ ਸੋਸ਼ਲ ਮੀਡੀਆ 'ਤੇ। ਐ ਸੋਸ਼ਲ ਮੀਡੀਆ 'ਤੇ ਕੰਮ ਚੱਲਨ ਦੇ ਕਾਰਨ, ਹਰ ਏਕ ਬੰ ਵੱਡੀ ਕੰਪਨੀਆਂ ਯਾਂ ਇਨਫਲੂਐਸਰ ਵਗੈਰਾ ਹੋ ਗਿਆ, ਓਨਾਂ ਨੂੰ ਨੀਡ ਰੈਂਦੀ ਏ ਕਿ ਸਾਨੂੰ ਕੋਈ ਨਾ ਕੋਈ ਪਰਸਨ ਚਾਈਦੈ। ਐਡੀਟਿੰਗ ਵਗੈਰਾ ਲਈ ਤੇ ਨਾਲੇ ਜਿੰਨਾਂ ਦੇ ਬਿਜਨਸ ਏ ਓ ਵੀ ਆਪਨੇ ਬਿਜਨਸ ਨੂੰ ਗਰੋ ਕਰਨ ਲਈ ਐਡਸ ਵਗੈਰਾ ਕਰਾਂਦੇ ਆ।
ਹਾਂਜੀ-ਹਾਂਜੀ।
ਤੇ ਓ ਓਨਾਂ ਦਾ ਪੇਅ ਰੇਟ ਵੀ ਵਧੀਆ ਰੱਖਦੇ ਆ। ਜਿੱਦਾਂ ਦੀ ਸਾਡੇ ਸਕਿੱਲ ਹੋਏਗੀ ਓਹੋ ਜਿਆ ਪੇਅ ਰੇਟ ਚੱਲਦੈ। ਤੇ ਓਈਯੋ ਬੰਦਿਆਂ ਨਾ ਫੇਰ। ਹੂੰ।
ਸਾਰਾ ਓਨਲਾਈਨ ਹੋ ਗਿਆ ਦਾ ਸਾਬ
ਲਾਈਨ ਦਾ ਜਮਾਨੈ। ਨਾਲੇ ਫੇਰ ਘੁੰਮਨ ਫਿਰਨ ਦਾ ਖਰਚਾ ਘੁੰਮਨਾ ਫ੍ਰੀ, ਆਪਣਾ ਖਾਣਾ ਪੀਣਾ ਫ੍ਰੀ। ਜਿੱਥੇ ਓ ਜਾਣਗੇ ਨਾਲ ਲਿਜਣਗੇ ਸਾਨੂੰ।
ਅੱਛਾ ਜੀ।
ਐਦਾਂ ਈ ਬਸ ਸਕਿੱਲ ਔਣੀ। ਅੱਜ, ਅੱਜ ਦੇ ਟੈਮ ਇੱਚ ਓਨਲਾਈਨ ਸਕਿੱਲ ਜਿਆਦਾ ਜਰੂਰੀ ਏ। ਏ ਆਈ, ਪਰ ਸਾਇੰਸ ਦੀ ਥੋੜ੍ਹੀ ਫੀਲਡ ਏ ਆਈ ਨੇ ਖਤਮ ਵੀ ਕਰਤੀ ਏ। ਕਿਉਕਿ ਏ ਆਈ ਬੜਾ ਜਾਦਾ ਅੱਗੇ ਚੱਲ ਗਿਆ ਵ, ਚਾਏ ਉਨੂੰ ਏਕ ਬੰਦਾ ਹੀ ਹੈਂਡਲ ਕਰ ਰਿਆ, ਪਰ ਓ ਅਪਣੇ ਆਪ ਨੂੰ ਆਪ ਹੀ ਗਰੋ ਕਰ ਰਿਆ।
ਹਾਂਜੀ, ਬਿਲਕੁਲ ਜੀ।
ਕਿਉਂਕਿ ਪੈਲੇ ਲੋਕੀ ਵੈਬਸਾਈਟ ਬਨਵਾਨ ਲੀ ਲੋਕਾਂ ਕੋਲ ਜੈਂਜ ਦੁਕਾਨਦਾਰਾਂ ਕੋਲ ਜਾਂਦੇ ਸੀ ਯਾਂ - ਕੋਈ ਸਾਇੰਸ ਦੇ ਸਟੂਡੈਂਟ ਕੋਲ ਜਾਂਦੇ ਸੀ। ਤੇ ਹੁਣ ਉਈਓ ਚੀਜ਼ ਬੰਦਾ ਗੂਗਲ ਕਰਕੇ ਪ੍ਰੋਮੋਡ ਚੁੱਕ ਕੇ ਅਪਣਾ ਵੈਬਸਾਈਟ ਬਣਾ ਲੈਂਦਾ।
ਬਿਲਕੁਲ ਜੀ।
ਤੇ ਓ ਫੇਰ ਲੋਕਾਂ ਦੇ ਕੰਮ ਘੱਟ ਵੀ ਕਰਤੇ ਆ, ਕਈਆਂ ਨੇ ਇਸ ਚੀਜ਼ ਦਾ ਫੈਦਾ ਵੀ ਚੁੱਕਿਐ।
ਮੈਂ ਅੱਜ ਕੱਲ੍ਹ ਸੁਨਯੈ ਕਿ ਜਿਵੇਂ ਹੋਟਲ ਮੈਨੇਜਮੈਂਟ ਚ ਪੈਲਾਂ ਬੰਦਾ ਹੁੰਦਾ ਸੀ, ਹੁਣ ਕਈ ਹੋਟਲਾਂ ਦੇ ਵਿੱਚ ਰੋਬਟ ਆ ਗਏ ਦੇ ਆ।
ਹਾਂ, ਵੱਡੇ-ਵੱਡੇ ਸੀਟੀ ਵਗੈਰਾ ਚ ਆ ਗਏ ਦੇ ਆ, ਮ
ਹਾਂਜੀ, ਓ ਵੀ ਮਤਲਬ ਬੰਦਿਆਂ ਦੀ ਓ ਖਾਂਦੇ ਬੇ ਆ।
ਅਦਰ ਕਨ -ਅਦਰ ਕੰਟਰੀਜ਼ ਏ ਤੇ ਚੱਲਦਾ ਈ ਪਿਆ ਸੀ। ਓ ਤੇ ਹੈ ਹੀ ਜੀ ਅੱਗੇ। ਤੇ ਹੁਣ ਓ ਐਧਰ ਵੀ ਹੁਨ ਥੋੜ੍ਹਾ ਔਂਨ ਲੱਗ ਗਿਆ। ਤੇ ਫੇਰ ਬੰਦਾ ਤਾਈਓ ਤੇ ਬੇਰੋਜ਼ਗਾਰ ਹੋਈ ਜਾ ਰਿਆ ਤੇ ਫੇਰ ਓ ਗਲਤ ਕੰਮਾਂ ਚ ਪੈ ਰਿਆ।
ਹਾਂਜੀ।
ਜਾਂ ਬੰਦੇ ਨੂੰ ਅਪਣਾ, ਢਿੱਡ ਭਰਨ ਲਈ ਨੀ ਕੋਈ ਕੰਮ ਮਿਲੇਗਾ। ਫੇਰ ਓਨੇ, ਓਨੇ ਤੇ ਕੁਛ ਨਵਾ ਕਰਨੈ ਨਾ।
ਅੱਛਾ, ਤੁਆਡੇ ਇਲਾਕੇ ਚ ਕੇੜ੍ਹੀ ਮਤਲਬ ਜੋਬ ਦਾ ਕਰੇਜ਼ ਹੈਗਾ?
ਸਾਡੇ ਐਥੇ ਜਾਦਾ ਲੇਬਰ ਏ। ਫੈਕਟਰੀਆਂ ਜਾਦਾ ਸਾਡੇ ਐਥੇ, ਬਿਜਨਸ ਆਲੇ ਬੰਦੇ।
ਅੱਛਾ ਜੀ।
ਲੇਬਰ, ਬਿਜਨਸ ਜਾਦਾ ਹੋਨ ਦੇ ਕਾਰਨ ਲੇਬਰ ਸ਼ੋਟੇਜ ਜਾਦਾ ਹੋ ਗਈ ਏ।
ਲੇਬਰ ਸ਼ੋਰਟੇਜ ਏ?
ਬੜੀ ਜਾਦਾ ਲੇਬਰ ਸ਼ੋਰਟੇਜ ਏ ਸਾਡੇ ਐਥੇ।
ਓਹੀ ਨਾ, ਅੱਜ ਕੱਲ੍ਹ ਕੋਈ ਮਤਲਬ ਕੰਮ ਕਰਕੇ ਰਾਜੀ ਨੀ ਹੈਗਾ ਐਲੈ ਸਭ ਨੂੰ ਸਾਫ ਸੁਥ ਸੁਥਰਾ ਕੰਮ ਚਾਈਦੈ।
ਨਈ, ਐਸੀ ਕੋਈ ਗੱਲ ਨੀ ਐ, ਸਾਡੇ ਹੁਨ ਨੇਭਰ ਚ ਏਕ ਬੰ, ਏਕ ਨੇਬਰ ਦੇ ਓਦੀ ਬਿਜਨਸ ਏਕ ਬੰਦਾ ਕੰਮ ਕਰਦੈ। ਤੇ ਓ ਬੰਦਾ ਪੈਲੇ ਬੈਂਕ ਚ ਕੰਮ ਕਰਦਾ ਸੀ।
ਅੱਛਾ।
ਤੇ ਓਦੇ ਪਾਪਾ ਜੈਵੇਂ ਫੈਕਟਰੀ ਕੰਮ ਕਰਦੇ ਸੀ, ਤੇ ਜੋ ਓ ਮੁੰ ਡੇ ਨੂੰ ਗਾਲਾਂ ਵੀ ਮਿਲਦੀਆਂ ਸੀ, ਬੈਂਕ ਚ ਜੋ ਟਾਸਕ ਜੈਵੇ ਦੇਂਦੇ ਆ ਬੈਂਕ ਆਲੇ, ਤੇ ਓ ਕਦੀ- ਕਦੀ ਬੰਦੇ ਕੋਲ ਨੀ ਵੀ ਪੂਰੇ ਹੁੰਦੇ।
ਅੱਛਾ।
ਪਰ ਓ ਫੇਰ ਫੇਰ ਗਾਲਾਂ- ਗੂਲਾ ਪੈਂਦੀਆਂ ਸੀ, ਤੇ ਓਦੇ ਪਾਪਾ ਨੇ ਕਿਆ ਵੀ ਤੂੰ ਕੀ ਉੱਥੇ ਕੰਮ ਕਰ ਤੂੰ ਮੇਰੇ ਕੋਲ ਈ, ਮੇਰੇ ਨਾਲ ਲੱਗ, ਮੈਂ ਤੈਂਨ ਕੰਮ ਸਿਖਾਨਾ।
ਅੱਛਾ ਜੀ।
ਤੇ ਓਨੇ ਅਪਣੇ ਨਾਲ ਪਾਲਸ਼ -ਪੂਲੇਸ਼ ਦੇ ਕੰਮ ਤੇ ਲਾਇਆ। ਤੇ ਹੁਣ ਓ ਮੁੰਡਾ ਪਾਲੀ -ਪਾਲਿਸ਼ ਦਾ ਈ ਕੰਮ ਕਰਦੈ, ਸਵੇਰੇ ਐਵੇਂ ਤਿਆਰ ਹੋ ਕੇ ਆਂਦੈ ਜੈਵੇਂ ਔਫਿਸ ਜਾ ਰਿਆ ਤੇ ਸ਼ਾਮੀ ਨਾਂਅ ਕੇ ਵੀ ਐਵੇਂ ਤਿਆਰ ਹੋ ਕੇ ਜਾਂਦੈ ਜੈਵੇ ਆਫਿਸ ਤੋਂ ਵਾਪਿਸ ਚੱਲਾ। ਅਤੇ ਰੋਜ਼ ਦੀ ਦਿਹਾੜੀ ਵੀ ਵਧੀਆ ਆਪਣੀ। ਮਹੀਨੇ ਦਾ ਤੀਹ ਚਾਲੀ ਹਜ਼ਾਰ ਰੁਪਏ ਬੰਦਾ ਆਰਾਮ ਨਾਲ ਕਮਾ ਲੈਂਦਾ ਏ। ਤੇ ਨੌਕਰੀ ਚ ਮਿਲਦਾ ਨਹੀਂ ਸੀ ਪੰਦਰਾਂ ਹਜ਼ਾਰ ਰੁਪਇਆ।
ਅੱਛਾ ਪ੍ਰਾਈਵੇਟ ਬੈਂਕ ਚ ਲੱਗਾ ਦਾ ਸੀ।
ਹਾਂਜੀ। ਉਹਦੇ ਨਾਲੋਂ ਫੇਰ ਉਹਨਾਂ ਨੂੰ ਆ ਸਹੀ ਲ ਰਹਿਣਾ ਨਾ ਕੰਮ, ਜਿਹੜੇ ਕਰ ਰਹੇ ਆ ਉਹਨਾਂ ਲਈ ਵਧੀਆ ਵੀ ਹੈ।
ਹਾਂਜੀ ਵਧੀਆ ਸਗੋਂ ਮਤਲਬ ਜਦੋਂ ਚਾਹੇ ਛੁੱਟੀ ਵੀ ਲੈ ਸਕਦਾ ਹੈ।
ਉੱਥੇ ਅੱਜ ਮੈਂ ਆਪ ਬੈਕ ਚ ਗਿਆ ਕਿ ਮੇਰੇ ਸਾਹਮਣੇ ਮੈਨੇਜਰ ਇਕ ਕੈਸ਼ੀਅਰ ਨੂੰ ਬੋਲਦਾ ਪਿਆ ਸੀ। ਤੁਜੇ ਸ਼ਰਮ ਨੀ ਆਤੀ ਤੇਰੇ ਪੇ ਅਭੀ ਤੱਕ ਕੋਈ ਕਾਰਡ ਨੀ ਬਣਾ। ਕੋਈ ਖਾਤਾ ਨੀ ਬਣਵਾਇਆ ਯੇ ਐ ਵੋ ਐ।
ਅੱਛਾ।
ਨੂੰ ਬੋਲ ਕੇ ਆਇਆ ਕਿਸੇ ਹੁਣ ਦੂਜੇ ਨੂੰ ਬੋਲਣ ਲੱਗ ਗਿਆ। ਤੂੰ ਯਾਹਾ ਸੇ ਚਲੇ ਜਾ ਤੂੰ ਤੁਝੇ ਕੰਮ ਕਾਬਿਲ ਨਈ ਯੇ ਐ ਵੋ ਐ ਉਹ ਬਚਾਰਾ ਉੱਥੇ ਵੀ ਕੰਮ ਈ ਕਰ ਰਿਹਾ ਹੋਣਾ।
ਹਾਂਜੀ।
ਇਸੀ ਗੱਲ ਤੋਂ ਮਤਲਬ ਬੰਦੇ ਨੂੰ ਫੇਰ ਐ ਹੁੰਦਾਂ ਏ, ਕਿ ਨੌਕਰੀ ਨਾ ਕਰਨ ਤੋਂ ਵਧੀਆ ਆਪਣਾ ਬਿਜਨਸ ਹੋਏ ਕਿ ਬੰਦਾ ਆਪਣੀ ਮਰਜ਼ੀ ਦਾ ਮਾਲਕ ਤੇ ਹੈ।
ਹਾਂਜੀ-ਹਾਂਜੀ।
ਇਸੀ ਕਰਕੇ ਥੋੜ੍ਹਾ ਮੈਨੂੰ ਸ਼ੁਰੂ ਤੋਂ ਈ ਸੀ ਕਿ ਮੈਂ ਜੋਬ ਵਗੈਰਾ ਚ ਨੀ ਜਾਣਾ। ਜਾਂ ਤਾਂ ਮੈਂ ਬਾਹਰ ਚੱਲ ਜਾਂ ਅਦਰ ਕੰਟਰੀਆ ਚ ਜਾਂ ਫਿਰ ਆਪਣਾ ਕੰਮ ਈ ਕਰੀਏ ਕੋਈ ਪਰ ਆਪਣਾ ਕੰਮ ਵੀ ਸਿਸਟਮ ਖ਼ਰਾਬ ਹੋਈ ਜਾਂਦਾ, ਉਦੇ ਬਾਹਰ ਦੇ ਸਿਸਟਮ ਵੀ ਖ਼ਰਾਬ ਹੋਈ ਜਾਂਦੇ ਵੇ ਆ ਰੂਲਸ ਰੈਗੂਲੇਸ਼ਨ ਚੇਂਜ ਹੋਈ ਜਾ ਰਹੀ ਐ।
ਹਾਂਜੀ ਬਾਹਰੋਂ ਵੀ ਹੁਣ ਏਧਰ ਭੇਜੀ ਜਾਂਦੇ ਪਏ ਨੇ।
ਨ‌ਈ ਭੇਜ ਤੇ ਨੀ ਰਹੇ ਮਤਲਬ ਓਦਾਂ ਕੰਮ-ਕੁਮ ਠੰਡੇ ਪੈ ਗਏ ਨੇ ਬਾਹਰ।
ਹਾਂਜੀ‌।
ਟਰਕਿੰਗ ਲਾਈਨ ਜ਼ਿਆਦਾ ਫੇਰ ਉਹ ਜਲਦੀ ਬੰਦਾ
ਕਰ ਲੈਂਦੇ ਓ
ਹਾਂਜੀ ਡਰਾਈਵ ਆਪਾਂ ਸਾਰਾ ਕੁਛ ਕਰ ਲੈਣੇ ਆ।
ਤੇ ਫੇਰ ਤੁਹਾਨੂੰ ਬਾਹਰ ਜਾ ਕੇ ਟਰੱਕ ਚਲਾਣ ਦੀ ਉਹ ਮਿਲ ਸਕਦੀ ਏ।
ਨਹੀਂ ਟਰੱਕ ਨੀ ਚ ਆਪਾਂ ਚਲਾ ਸਕਦੇ, ਜਾ ਕੇ ਆਪਾਂ ਕਾਰ ਵਗੈਰਾ ਚਲਾ ਸਕਦੇ ਆ।
ਅੱਛਾ ਟੈਕਸੀ ਡਰਾਈਵਿੰਗ ਕਰ ਸਕਦੇ ਓ?
ਹਾਂ ਆਪਾਂ ਉਬਰ ਟੈਕਸੀ ਵਗੈਰਾ ਚਲਾ ਸਕਦੇ ਆ ਕਾਰ ਤੇ ਏ ਕਾਰ ਦੇ ਲਸੈਸ ਆਪਾਂ ਕਾਰ ਵਗੈਰਾ ਚਲਾ ਸਕਦੇ ਆ ਉੱਥੇ ਪਰ ਜੋ ਟਰੱਕ ਕੇ ਉਹ ਇੱਕ ਹੈਵੀ ਲਸੈਸ ਵਿੱਚ ਆ ਜਾਂਦਾ ਐ। ਉਹਦੇ ਲਈ ਸਾਨੂੰ ਪਹਿਲੇ ਪੇਪਰ ਟੈਸਟ ਕਲੀਅਰ ਕਰਨਾ ਪਏਗਾ। ਤੇ ਉਸ ਤੋਂ ਬਾਅਦ ਸਾਨੂੰ ਟਰੱਕ ਦੀ ਡਰਾਈਵ ਕਰਨੀ ਪਏਗੀ।
ਅੱਛਾ ਮਤਲਬ ਤੁਹਾਡਾ ਹੈਗਾ ਮਨ ਜਾਣ ਦੇ ਬਾਹਰ?
ਬਾਹਰ ਮਨ ਐ ਪਰ ਹਜੇ ਕੋਈ ਪੱਕਾ ਨਈ ਐ ਕੁਛ ਨੀ ਕਹਿ ਸਕਦੇ।
ਅੱਛਾ ਜੀ।
ਹੂੰ ਜੇ ਆਪਣਾ ਇੰਡੀਆ ਚ ਆਪਾਂ ਸਹੀ ਕਮਾਉਣ ਲੱਗ ਗੇ ਫੇਰ ਆਪਾਂ ਨਹੀਂ ਜਾਵਾਂਗੇ। ਜੇ ਨਾ ਕੁਝ ਬਣਿਆ ਫੇਰ ਤੇ ਓਪਸ਼ਨ ਸਾਡੇ ਕੋਲ ਹੀ ਹੁੰਦਾ। ਚੱਲਣ ਦੋ ਹਜੇ ਥੋੜੀ ਦੇਰ ਕੋਈ ਗੱਲ ਨੀ।
ਅੱਛਾ ਜੀ।
ਹੂੰ ਤੁਸੀ ਸੁਣਾਓ ਤੁਹਾਡਾ ਕੀ ਏ ਅੱਗੇ?
ਸਾਡਾ ਜੀ
ਸਾਡਾ ਏਮ ਹੈਗਾ ਕਿ ਕੁਛ ਵੀ, ਮਤਲਬ ਮੈਨੂੰ ਇਹ ਨਹੀਂ ਹੈਗਾ ਕਿ ਮੈਂ ਬਾਹਰ ਜਾਵਾਂ ਜਾਂ ਇੱਥੇ ਇੱਥੇ ਕੰਮ ਕਰਾਂ, ਮੇਰਾ ਇਰਾਦਾ ਐ ਕਿ ਕਮਾਈ ਸਹੀ ਹੋਜੇ ਬਸ।
ਹਰ ਬੰਦੇ ਦਾ ਏਹੀਓ ਹੁੰਦਾ ਕਿ ਲਾਈਫ ਫੈਮਲੀ ਨੂੰ ਸਹੀ ਦੇ ਸਕਾਂ ਮੈਂ ਲਾਈਫ ਟਾਇਮ
ਹਾਂਜੀ।
ਜੇ ਬੰਦਾ ਬਾਹਰ ਵੀ ਜਾਂਦਾ ਬਾਹਰ ਜਾ ਕੇ ਫੇਰ ਉਨਾ ਹੀ ਕਮਾਂਦਾ ਏ, ਤੇ ਫੇਰ ਬਾਹਰ ਜਾਣ ਦਾ ਕੋਈ ਫਾਇਦਾ ਥੋੜ੍ਹੀ ਏ ਜੇ ਬਾਹਰ ਜਾ ਕੇ ਤੇ ਇਹ ਆ ਕਿ ਜੇ ਇੱਥੇ ਵੀ ਉਹਨਾ ਹੀ ਪੈਸਾ ਭੇਜੀਏ। ਕਿ ਜਿਹਦੇ ਨਾਲ ਇੱਥੇ ਦਾ ਲਾਈਫ ਸਟਾਈਲ ਵੀ ਮਾਂ ਪਿਓ ਦਾ ਸਹੀ ਹੋਜ